ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਹੋਰ ਸੁਣਾਓ ਕੀ ਹਾਲ ਚਾਲ
ਬਸ ਵਧੀਆ
ਵਧੀਆ ਹੋਰ ਘਰ ਠੀਕ ਨੇ ਸਭ
ਹਾਂਜੀ ਹਾਂਜੀ ਹੋਰ ਸੁਣਾਓ ਕੀ ਕਰਦੇ ਹੋ ਤੁਸੀ
ਕੁਛ ਨੀ ਬਸ ਹੁਣੇ ਵਿਹਲੇ ਹੋਏ ਸੀ ਬਸ ਰੋਟੀ ਸਬਜ਼ੀ ਬਣਾ ਕੇ ਤੇ ਬੈਠੇ ਹੋਏ ਸੀ ਮੈਂ ਕਿਹਾ ਉਸ ਦਿਨ ਫੋਨ ਕੀਤਾ ਸੀ ਤੇ ਮੇਰੀ ਗੱਲ ਹੀ ਨੀ ਹੋਈ ਸੀ ਤੁਹਾਡੇ ਨਾਲ ਤੇ ਮੈਂ ਕਿਹਾ ਚਲੋ ਮੈਂ ਹੁਣ ਅੱਜ ਹਾਂਜੀ, ਹਾਂਜੀ ਮੈਂ ਕਿਹਾ ਚਲੋ ਅੱਜ ਥੋੜਾ ਟਾਈਮ ਹੈਗਾ ਮੈਂ ਪੁੱਛ ਲਾ ਫੋਨ ਕਰਕੇ ਕੋਈ ਕੰਮ ਸੀ ਜਾਂ ਵੈਸੇ ਹੀ ਯਾਦ ਕੀਤਾ
ਹਾਂ ਨਹੀਂ ਓਦਾਂ ਹੀ ਕੀ ਤਾ ਸੀ ਬਸ ਥੋੜ੍ਹਾ ਮਤਲਬ ਉਹਦੇ ਪੁੱਛਣਾ ਸੀ ਕਿ ਯਾਰ ਮੈਂ ਨਾ ਬਹੁਤ ਹੇਅਰ ਫੋਲ ਹੁੰਦਾ ਪਿਆ ਬਹੁਤ ਵਾਲ ਚੜ੍ਹਦੇ ਪਏ ਐ ਤੇ ਆਪਣਾ ਸਕਿੰਨ ਤੇ ਪਿੰਪਲਸ ਗਰਮੀ ਕਰਕੇ ਨਾ ਥੋੜ੍ਹੇ ਉਹ ਵੀ ਪਿੰਪਲ ਫੋ ਮਤਲਬ ਤੇ ਮੱਥੇ 'ਤੇ ਬਹੁਤ ਜ਼ਿਆਦਾ ਜਿਵੇਂ ਛੋਟੇ ਛੋਟੇ ਕਹਿ ਸਕਦੇ ਆ ਆ ਓਦਾਂ ਪਿੰਪਲਸ ਹੋ ਗਏ ਆ ਤੇ ਮੈਂ ਪੁੱਛਣਾ ਸੀ ਕਿ ਚਲੋ ਤੁਹਾਡੇ ਤੋਂ ਪੁੱਛਦੇ ਆ ਤੁਹਾਨੂੰ ਸਿ ਸਕਿੰਨ ਕੇਅਰ ਬਾਰੇ ਪਤਾ ਏ ਨੌਲੇਜ ਹੈਗੀ ਆ ਉਹ ਅਤੇ ਪੁੱਛ ਲੈਂਣੀ ਆ
ਅੱਛਾ, ਅੱਛਾ ਨਹੀਂ ਦੇਖੋ ਸਕੀਨ ਕੈਰ ਦਾ ਤੇ ਖੈਰ ਮੈਨੂੰ ਇੰਨਾ ਨਹੀਂ ਏ ਹਾਂ ਮੈਂ ਤੁਹਾਨੂੰ ਵਾਲਾਂ ਦੇ ਰਸਤੇ ਤੋਂ ਦੇਖੋ ਦੱਸ ਦਿੰਦੀ ਆ ਕਿਉਂਕਿ ਕਿ ਮੈਂ ਖੁਦ ਵਾਲਾਂ ਵਾਸਤੇ ਕਰਦੀ ਰਹਿੰਦੀ ਆ ਕਿ ਜਿਵੇਂ ਹੇਅਰ ਫੋਲ ਸਾਡਾ ਬਹੁਤ
ਓਦਾਂ ਤਾਂ ਬਹੁਤ ਰੈਮੀਡੀਜ਼ ਆਂਦੀਆਂ ਜਿਵੇਂ ਫੋਨ ਤੇ ਬਟ ਮੈਂ ਕਦੀ ਟਰਾਏ ਨੀ ਤਕੀਆਂ ਵੱਲੋ ਹਨਾ ਡੈਮੇਜ ਹੋ ਜਾਂਣਗੀਆਂ ਕੁਛ ਅੱਛਾ ਸਿਖਾਂਦਾ ਵਾਲਾ ਨ ਪਤਾ ਨੀ ਲੱਗਦਾ
ਹਾਂਜੀ, ਹਾਂਜੀ ਆ ਤੇ ਸਹੀ ਕੈ ਰਹੇ ਹੋ ਤੇ ਕੋਈ ਨੀ ਅਸੀਂ ਤੇ ਜਿਹੜੀ ਅਸੀਂ ਚੀਜ਼ਾਂ ਯੂਜ ਕਰਦੇ ਆ ਜਿਹੜੀ ਬਣਾਦੇ ਹਾਂ ਮੈਂ ਆਪਣੇ ਬੱਚਿਆਂ ਵਾਸਤੇ ਵੀ ਉਹ ਬਣਾਣੀ ਆ ਤੇਲ ਇੱਕ ਘਰ ਹੀ ਬਣਾ ਲੈਂਣੀ ਆ ਮਤਲਬ ਕਿ ਜਿਵੇਂ ਉਹ ਨਾਰੀਅਲ ਦਾ ਤੇਲ ਹੁੰਦਾ ਨਾ ਤੇ ਅਸੀਂ ਨਾਰੀਅਲ ਦਾ ਤੇਲ ਐਂਜ ਈ ਯੂਜ ਨਹੀਂ ਕਰਦੀ ਨਾ ਐਜ਼ ਈ ਟੀਜ ਮੈਂ ਨਹੀਂ ਲਗਾਂਦੀ ਵਾਲਾ ਉਹਨਾਂ ਦੇ ਜਿਵੇਂ ਆਇਆ ਉਵੇਂ ਹੀ ਲਗਾ ਤਾ ਤੇ ਮੈਂ ਉਹਦੇ ਵਿੱਚ ਨਾ ਕੁਛ ਮਤਲਬ ਕਿ ਪਿਆਜ ਉਹ ਲੈਂਦੇ ਹਾਂ ਫੇਰ ਮੇਥਰੇ ਜੇੜੇ ਘਰ ਸਮਾਨ ਹੁੰਦਾ ਪਿਆਜ਼ ਮੇਥਰੇ ਕੜੀ ਪੱਤਾ ਐਲੋਵੀਰਾ ਤੇ ਪਾ ਕੇ ਤੇ ਵਿਟਾਮਿਨ ਈ ਦੇ ਕੈਪਸੂਲ ਮਿਲਦੇ ਨੇ ਬਜ਼ਾਰੋਂ ਇਹ ਅ ਰਤਨ ਜੋਤ ਹੁੰਦੀ ਹੈ ਉਹ ਉਸ ਤੋਂ ਬਾਅਦ ਇਹਨੂੰ ਨਾ ਅਸੀਂ ਤੇਲ 'ਚ ਸਾਰਾ ਸਮਾਨ ਪਾ ਕੇ ਇਹਨੂੰ ਨਾ ਅ ਬਿਲਕੁਲ ਸਿੰਮ ਤੇ ਰੱਖ ਕੇ ਨਾ ਗੈਸ ਬਿਲਕੁਲ ਘੱਟ ਕੇ ਸਿਮ ਗੈਸ 'ਤੇ ਰੱਖੋ ਕਿਸੇ ਵੀ ਚੀਜ਼ 'ਤੇ ਰੱਖੋ ਫਲੇਮ ਬਿਲਕੁਲ ਸਲੋ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਸਮਾਨ ਨੂੰ ਕਾੜ ਲੈਂਦੇ ਇਹਦੇ ਵਿੱਚ
ਅੱਛਾ
ਜਦ ਤੱਕ ਉਹ ਕਾਲਾ ਨਹੀਂ ਹੋ ਜਾਂਦਾ ਮਤਲਬ ਕਿ ਉਹ ਆਪਣਾ ਸਾਰਾ ਕੁਛ ਅਸਰ ਛੱਡ ਨੀ ਦਿੰਦਾ ਉਸ ਸਮਾਨ ਨਾ ਅਸੀਂ ਪੈਲਾਂ ਨਾਰੀਅਲ ਦਾ ਜਿਵੇਂ ਅਸੀਂ ਅੱਧਾ ਕਿਲੋ ਨਾਰੀਅਲ ਦਾ ਤੇਲ ਲਿਤਾ ਹੈ ਇੱਕ ਦੋ ਚ ਪਿਆਜ ਵਿਚ ਭਾਵੇ ਕੜੀ ਪੱਤਾ ਪਾ ਲਿਆ ਐਲੋਵੀਰਾ ਪਾ ਲਈ ਐਲੋਵੀਰਾ ਦੇ ਦੇਖੋ ਪੌਦੇ ਅੱਜ ਕੱਲ੍ਹ ਹਰ ਕਿਸੇ ਨੇ ਨੇ ਘਰ ਲਾਏ ਵੀ ਹੁੰਦੇ ਆ ਹਾਂਜੀ ਅਤੇ ਫਰੈਸ਼ ਐਲਵੀਰ ਉਸ ਤੋਂ ਬਾਅਦ ਹ ਬਿਕਸ ਇੱਕ ਨਾ ਪਲਾਂਟ ਲੱਗਦਾ ਹੈ ਉਹਦਾ ਉਹਦੇ ਲੀਵਸ ਲਗਾ ਲਏ ਅਤੇ ਉਹ ਦੇ ਉਹ ਫਲਾਵਰ ਹੁੰਦੇ ਨੇ ਪੱਤੇ ਉਹ ਪਾ ਲਾਏ ਉਸ ਤੋਂ ਬਾਅਦ ਰੋਜ਼ਮੈਰੀ ਦੇ ਵੀ ਨਾ ਲੀਵਜ਼ ਉਹਦਾ ਵੀ ਪਲਾਂਟ ਲੱਗਦਾ ਏ ਅਗਰ ਨਹੀਂ ਲਗਾਇਆ ਤੇ ਬਾਜ਼ਾਰੋਂ ਮਿਲ ਜਾਂਦੀ ਏ
ਹਾਂ ਹਾਂ
ਤੁਸੀਂ ਉਹ ਪਾ ਸਕਦੇ ਹੋ ਵਿੱਚ ਤੇ ਉਸ ਤੋਂ ਬਾਦ ਤੁਸੀਂ ਆਲਮੰਡ ਦਾ ਓਏਲ ਹੋ ਤੁਹਾਡੀ ਮਰਜ਼ੀ ਤੁਸੀਂ ਬਦਾਮਾਂ ਦਾ ਵਿੱਚ ਤੇਲ ਮਿਕਸ ਕਰਨਾ ਕਿ ਨਹੀਂ ਕਰਨਾ ਇਹ ਵੀ ਭਾਵੇਂ ਕਦੋਂ ਵਿੱਚ ਬਦਾਮ ਇ ਜੀ ਸਾੜ ਲਵੋ ਇਹ ਸਾਰਾ ਕੁਛ ਹਾਂਜੀ ਹਾਂਜੀ ਇਹ ਸਾਰਾ ਸਮਾਨ ਨਾ ਤੁਸੀਂ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਤਲਬ ਚੰਗੀ ਤਰ੍ਹਾਂ ਉਹ ਬਿਲਕੁਲ ਕਾਲਾ ਹੋ ਜਾਂਦਾ ਰੜ ਜਾਂਦਾ ਨਾ ਤਾਂ ਤੱਕ ਤੁਸੀਂ ਉਹ ਤੇਲ ਨੂੰ ਨਾ ਕਾੜਦੇ ਦੇ ਰੈਣਾ
ਛ
ਤੇ ਜਦ ਤਕ ਓਕੀ ਕਾਲਾ ਨੀ ਹੋ ਜਾਂਦਾ ਫੇਿਰ ਉਹ ਤੇਲ ਉਹ ਇੱਕ ਰਤਨ ਜੋਤ ਹੁੰਦੀ ਜਦੋਂ ਅਸੀਂ ਰਤਨ ਜੋਤ ਪਾਂਦੇ ਤਾਂ ਆਪਣਾ ਰੰਗ ਛੱਡਦੀ ਏ ਤੇ ਉਹ ਵਾਲਾਂ ਜਿਵੇਂ ਹੁਣ ਕਈਆਂ ਦੀ ਛੋਟੀ ਉਮਰ ਚ ਹੀ ਵਾਲ ਚਿੱਟੇ ਹੋਣੇ ਸ਼ੁਰੂ ਹੋ ਅੱਜ ਕੱਲ੍ਹ ਤਾਂ ਦੇਖੋ ਹੋ ਜਾਂਦੇ ਆ ਸੱਭਦੇ
ਹਾਂ ਇਹ ਤਾਂ ਹੈ ਹ
ਉਹ ਮੈਂ ਤੇ ਜਿਵੇਂ ਬੱਚਿਆਂ ਨੂੰ ਖ ਰੋਜ਼ ਹੀ ਲਗਾ ਦਿੰਦੀ ਹਾਂ, ਮੈਂ ਥੋੜਾ- ਥੋੜਾ ਜਿਵੇਂ ਅਸੀਂ ਬੱਚਿਆਂ ਦੀ ਕੰਘੀ ਕਰਨੀ ਹੁੰਦੀ, ਤੇ ਥੋੜ੍ਹਾ ਥੋ੍ਹਾ ਅਤੇ ਆਪੇ ਲਗਾਉਣਾ ਹੁੰਦਾ ਜਿਵੇਂ ਅਂ ਅੱਜ ਕੱਲ ਜਿਵੇਂ ਸਿਰ ਧੋਣ ਤੋਂ ਪਹਿਲਾਂ ਲਾਈ ਦਾ ਹੀਈ, ਸਿਰ ਧੋਣ ਤੋਂ ਇੱਕ ਦਿਨ ਪਹਿਲੇ ਲਾਈ ਦਾ, ਤੇ ਅਸੀ ੳ ਲਗਾ ਲਈਦਾ। ਅਤੇ ਉਹਦੇ ਨਾਲ ਕਾਫੀ ਫ਼ਰਕ ਪੈਂਦਾ ਹੈ, ਅਗਰ ਤੁਸੀਂ ਉਹ ਲਗਾਓ। ਉਸ ਤੋਂ ਬਾਅਦ ਤੇ ਅੱਜ ਕੱਲ੍ਹ ਜਿਵੇਂ ਆਮਲੇ ਦਾ ਪਾਊਡਰ ਲੈ ਲਓ, ਸ਼ਿਕਾਕਾਈ ਪਾਊਡਰ ਮਿਲ ਦਾਂ ਬਾਜ਼ਾਰ 'ਚ ਮਿਲ ਜਾਂਦੇ ਨੇ, ਤੇ ਉਹ ਸਰਬ ਲੋਏ ਦਾ ਇੱਕ ਬਾਟਾ ਵੀ, ਲੋਹੇ ਦੇ ਭਾਂਡੇ ਹੁੰਦੇ ਆ
ਹਾਂਜੀ।
ਤੁਸੀਂ ਉਹਦੇ ਵਿੱਚ ਇੱਕ ਅਲੱਗ ਤੋਂ ਪਾਣੀ ਬਣਾ ਕੇ, ਤੁਸੀਂ ਉਹ ਘੋਲ ਬਣਾ ਕੇ ਰੱਖ ਸਕਦੇ ਹੋ।
ਅੱਛਾ।
ਘੋਲ ਉਹ ਪਾਣੀ 'ਚ ਵੀ ਤੁਸੀਂ ਇਹੀ ਸਭ ਕੁਛ ਕਾਢਨਾ ਹੈ, ਜਿਵੇ ਮੈਂ ਤੇਲ ਵਿੱਚ ਕਾੜੇ ਨਾ, ਤੁਸੀਂ ਉਹ ਪਾਣੀ 'ਚ ਪਾ ਸਕਦੇ ਹੋ। ਕੜੀ ਪੱਤਾ, ਮੇਥਰੇ, ਪਿਆਜ, ਅਦਰਕ ਤੇ ਇਹੀ ਰੋਜ਼ਮੈਰੀ ਜੋ ਮੈਂ ਤੁਹਾਨੂੰ ਪਹਿਲੇ ਬੋਲਿਆ, ਐਲੋਵਰਾ ਥੋੜ੍ਹਾ ਜਿਹਾ ਪਾ ਲਿਆ ਉਹ ਪਾਣੀ ਚੰਗੀ ਤਰ੍ਹਾਂ ਕਾਢ ਕੇ, ਉਹ ਪਾਣੀ ਨਾਲ ਫਿਰ ਤੁਸੀਂ ਉਹ ਪੌਡਰ ਦਾ ਘੋਲ ਬਣਾਉਨਾ।
ਅੱਛਾ, ਮਤਲਬ ਪ ਔਡਰ ਬਾਅਦ 'ਚ ਹੋ ਪਾਉਣਾ।
ਹਾਂਜੀ ਹਾਂਜੀ, ਉਹ ਘੋਲ ਜਦੋਂ ਤੁਸੀਂ ਬਣਾ ਲਉਗੇ, ਉਹ ਘੋਲ ਬਣਾ ਓ ਤੁਸੀਂ ਉਹਨੂੰ ਕੋਈ ਅੱਧਾ ਘੰਟਾ ਰੱਖ ਲੋ, ਦੋ ਘੰਟੇ ਘੰਟਾ ਰੱਖ ਲਓ ਤੇ ਜਿਵੇਂ ਦੁਪਹਿਰੇ ਲਾਣਾ, ਸਵੇਰੇ ਬਣਾ ਕੇ ਰੱਖ ਲਓ, ਫੇਰ ਉਹ ਘੋਲ ਨੂੰ ਜਿਵੇਂ ਅਸੀਂ ਮਹਿੰਦੀ ਲਗਾਉਦੇ ਹ ਅਜ ਕੱਲ੍ਹ, ਮਹਿੰਦੀ ਲਗਾਉਂਦੇ ਸੀ ਸਿਰ ਤੇ ਸਾਰੇ ਤੁਸੀਂ ਉਹ ਲਗਾ ਲਓਗੇ ਤੇ, ਉਹਦੇ ਨਾਲ ਵੀ ਕਾਫੀ ਫ਼ਰਕ ਪੈਂਦਾ ਬਾਲ
ਅੱਛਾ ਮਤਲਬ ਮਾਸਕ ਟਾਈਪ ਉਹ ਵੀ ਹੋ ਗਿਆ, ਅਤੇ ਉੱਦਾਂ ਵੀ ਤੇਲ ਬਣਵਾ ਲਿਓ, ਠੀਕ ਹੈ।
ਹਾਂਜੀ ਤੇਲ ਬ ਤੇਲ ਤੇ ਦੇਖੋ, ਤੁਸੀਂ ਅੱਧਾਂ ਕਿੱਲੋ -ਕਿੱਲੋ ਬਣਾ ਕੇ ਰੱਖ ਲਓ, ਬਹੁਤ ਸਮੇਂ ਲੰਗ ਜਾਂਦਾ ਉਹ ਨਾ। ਅਗਰ ਅਸੀਂ ਉਹਨੂੰ ਬਣਾ ਕੇ ਰੱਖ ਲਿਆ, ਤੇ ਜਿਹੜਾ ਅਸੀਂ ਘੋਲ ਬਣਾ ਕੇ ਰੱਖਣਾ ਜਿਸ ਦਿਨ ਅਸੀਂ ਸਿਰ ਧੋਣਾ, ਉਸ ਤੋਂ ਘੰਟਾ ਪਹਿਲੇ ਲਾ ਲਿਆ ਜਦੋਂ ਚੰਗੀ ਤਰ੍ਹਾਂ ਸੌੱਕ ਗਿਆ, ਤੇ ਜਿਵੇਂ ਇੱਕ ਵਾਰੀ ਤੁਸੀਂ ਐਨ ਜੀ ਧੋਲੋ ਵੀ ਸ਼ੈਂਪੂ ਨਾ ਲਗਾਓ, ਇੱਕ ਵਾਰੀ ਤੁਸੀਂ ਸ਼ੈਂਪੂ ਨਾਲ ਧੋਲੋ। ਠੀਕ ਹੈ ਨਾ, ਜਿਵੇਂ ਹਫ਼ਤੇ 'ਚ ਦੋ ਵਾਰੀ ਬੰਦਾ ਲਾ ਲੈਂਦਾ ਏ ਤੇ ਉਹ ਨਾਲ ਫ਼ਰਕ ਪੈਂਦਾ ਵਾਲ ਨੂੰ, ਦੇਖੋ ਵਾਲ ਵੈਸੇ ਨੈਚੁਰਲੀ ਵੀ ਵਾਲ ਝੜਦੇ ਹੈ। ਉਹ ਤੇ ਘੱਟ ਨਹੀਂ ਹੁੰਦੇ, ਬਟ ਹਾਂ ਅਗਰ ਕੋਈ ਸਾਡੇ 'ਚ ਉਹ ਹੈ ਬਾਲਾਂ 'ਚ ਕਮੀ ਹੈ ਕੁਛ ਹੈ, ਅੰਦਰੂਨੀ ਕਮੀ ਨਾਲ ਵੀ ਹੁੰਦਾ। ਕਿ ਵਾਲ ਬੂ ਝੜਦੇ ਹੈ ਜਾਂ, ਸਕੀਨ, ਸਕਿਨ ਅਗਰ ਤੁਹਾਨੂੰ ਸਕਿਨ ਤੇ ਜਿਵੇਂ ਇਸ਼ੂ ਹੁੰਦਾ ਤੁਸੀਂ ਆਪਣੇ ਆਪ ਨੂੰ ਡੀਹਾ ਡਰੇਟ, ਜਿਵੇਂ ਪਾਣੀ ਜਿਆਦਾ ਪੀਆ ਕਰੋ।
ਹਾਂ ਪਾਣੀ ਉਹ ਵੀ ਨਾ ਪਾਣੀ ਬਹੁਤ ਘੱਟ ਪੀਤਾ ਜਾਂਦਾ, ਗਰਮੀ 'ਚ ਤਾਂ ਚਲੋ ਹੁਣ ਪੀਤਾ ਜਾਂਦਾ। ਉੱਦਾਂ ਬਹੁਤ ਘੱਟ ਪੀਤਾ ਜਾਂਦਾ ਨਾ।
ਨਹੀਂ ਨਹੀਂ ਪਾਣੀ ਐਸਾ ਹੈ, ਕਿ ਪਾਣੀ ਗਰਮੀ ਸਰਦੀ ਸਰਦੀ 'ਚ ਨਹੀਂ ਠੰਡਾ ਜ਼ਿਆਦਾ ਪੀਤਾ ਹੁੰਦਾ, ਬੰਦਾ ਕੋਸਾ ਕਰਕੇ ਪੀ ਲਏ ਥੋੜ੍ਹਾ ਤੇ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ। ਫੇਰ ਅਗਰ ਜਿਵੇਂ ਤੁਹਾਨੂੰ ਥੋੜੇ ਜਿਵੇਂਿਡੁੰਦੇ ਤੁਸੀਂ ਉਹਨੂੰ ਪਿੰਪਲਸ ਦੇ ਤੁਸੀਂ। ਜੀਰੇ ਦਾ ਪਾਊਡਰ ਬਣਾ ਕੇ- ਨਾ ਤੇ ਉਹਨੂੰ ਭਿਓ ਕੇ ਰੱਖੋ ਭੁਨ ਕੇ ਜੀਰਾ ਨੂੰ। ਫੇਰ ਉਹ ਪਾੋਡਰ ਲਗਾਓ ਜ਼ਿਆਦਾ ਪਿੰਪਲਸ ਮੋਟੇ- ਮੋਟੇ। ਹੋ ਤੇ ਇੱਕ ਦਿਨ ਚ ਠੀਕ ਹੋ ਜਾਂਦੇ ਆ।
ਅੱਛਾ ਜੀਰੇ ਦਾ ਪਾਊਡਰ।
ਹਾਂਜੀ ਜੀਰੇ ਦਾ ਪਾਊਡਰ ਬਣਾ ਕੇ ਰੱਖ ਸਕਦੇ ਹੋ, ਮੁਲਤਾਨੀ ਮਿੱਟੀ ਮਿਲਦੀ ਹੈ ਅੱਜ ਕੱਲ। ਤੁਸੀਂ ਮੁਲਤਾਨੀ ਮਿੱਟੀ ਦਾ ਘੋਲ ਬਣਾ ਕੇ ਮਾਸਕ ਉਹ ਲਗਾ ਸਕਦੇ ਹੋ ਤੁਸੀਂ ਮੁਹਦੇ। ਠੰਡੀ ਹੁੰਦੀ ਹੈ, ਤੇ ਉਹਦੇ ਨਾਲ ਹਾਂਜੀ- ਹਾਂਜੀ ਮੁਲ- ਤਾਨੀ ਮਿੱਟੀ ਲਗਾ ਸਕਦੇ ਹੋ ਤੁਸੀਂ। ਤੇ ਉਹਦੇ ਨਾਲ ਵੀ ਬਹੁਤ ਫ਼ਰਕ ਪੈਂਦਾ ਹੈ।
ਜੀ ਮੁਲਤਾਨੀ ਮਿੱਟੀ ਤਾਂ ਹੈਗੀ ਹੈ, ਉਹ ਤਾਂ ਯੂਜ ਕਰਾਂਗੀ।
ਹਾਂ ਉਹ ਇਸਤੇਮਾਲ ਕਰਕੇ ਦੇਖੋ ਉਹਨਾਂ ਬਹੁਤ ਫਰਕ ਪੈਂਦਾ ਸਕਿੰਨ 'ਤੇ ਨਾ।
ਹਾਂਜੀ।
ਉਹ ਬਹੁਤ ਫਾਇਦੇ- ਬਹੁਤ ਫਾਇਦੇ ਵਾਲੀ ਹੁੰਦੀ ਏ। ਹੁਣ ਕਹੀ ਤਾਂ ਦੇਖੋ ਨਾ ਪਹਿਲੇ ਤੇ ਉਹ ਬੇਸਣ ਦਾ ਵੀ ਘੋਲ ਬਣਾ ਲੈਂਦੇ ਸੀਗੇ। ਪਂਚ ਮਾੜੀ ਹਲਦੀ ਪਾਈ, ਦਹੀਂ ਪਾਈ, ਸ਼ਹਿਦ ਪਾਈ, ਥੋੜਾ ਉਹ- ਉਹ ਸ- ਓਂਦਾ ਬਣਾ ਕੇ ਰੱਖ ਲਿਆ। ਕਹੀ ਤੇ ਨਿੰਬੂ ਵੀ ਲਗਾ ਲੈਂਦੇ ਨੇ ਅੱਜ ਕੱਲ ਸਕਿੰਨ ਤੇ ਹਾਂਜੀ। ਕਰ ਲੇਆ ਥੋਡਾ ਜਿਥੇ ਟਾਈਨਿੰਗ ਹੋਈ ਦੀ ਐ ਓਥੇ। ਤੇ ਜਿਵੇਂ ਧੋੱਪ ਚ ਬੱਚਿਆਂ ਨੂੰ ਜਿਵੇਂ ਆਉਣਾ- ਜਾਣਾ ਹੁੰਦਾ ਬਾਹਰ, ਤੇ ਇਸ ਫਿਰਨਸ ਤੁਸੀਂ ਇਹ ਹੈ ਵੀ ਘਰ ਮਤਲਬ ਕਿ ਬਾਹਰੋਂ ਪ੍ਰੋਡਕਟ ਲੈਣ ਨਾਲਓ ਨਾ ਕੋਈ ਬਾਹਰ ਦੇ,
ਰੈਮੀਡੀਜ਼ ਕੀ ਯੂਜਫੁੱਲ ਹੁੰਦੀਆਂ ਉਦਾਂ ਬਣਾ ਸਕਦੇ ਹਾਂ ਆਪਾਂ ਘਰ ਉਦਾਂ ਬਾਹਰ ਫੇਰ ਕੈਮੀਕਲ ਵਾਲੇ ਪ੍ਰੋਡਕਟਸ ਚੱਲਦੇ ਆ ਉਹ ਤਾਂ ਫੇਰ ਓਦਾਂ ਹੀ,
ਮੈਂ ਮੰਨਦੀ ਹਾਂ ਕੀ ਉਹਨਾ ਨਾਲ ਹੋਰ ਖ਼ਰਾਬ ਹੋ ਜਾਂਦੇ ਨੇ ਵਾਲਾਂ 'ਤੇ ਲਾਓ ਜਾਂ ਮੂੰਹ 'ਤੇ ਲਾਓ ਹੋਰ ਖ਼ਰਾਬ ਹੋ ਜਾਂਦਾ। ਇਸ ਤੋਂ ਵਧੀ ਮੂੰਹ ਤੇ ਜ਼ਿਆਦਾ ਫੇਸ ਤੇ ਕੁਛ ਫਾਲਤੂ ਦਾ ਇਸਤੇਮਾਲ ਨਾ ਕਰੋ। ਕਿਉਂਕਿ ਠੀਕ ਹੈ ਨਾ ਹੁਣ ਅਲੱਗ ਜਿਵੇਂ- ਜਿਵੇਂ ਸਕਿਨ ਹੋਈ ਖ਼ਰਾਬ ਹੋਰ, ਖਰਾਬ ਹੋ ਜਾਂਦੀ ਹੈ ਸਾਡੀ, ਇਸ ਕਰਕੇ। ਤੇ ਜਿਵੇਂ ਉਹ ਕਰਦੋ ਤੁਸੀਂ-
ਤੇਲ ਵਾਲਾ ਬਣਾਵਾਂਗੀ ਫੇਰ ਬਾਂਲਾ ਤੇ ਥੋੜਾ। ਲਗਾਇਆ ਕਰਾਂਗੇ ਹਫ- ਤੇ ਚਲੋ ਦੋ ਵਾਰੀ ਧੋਲੇ ਬੰਦਾ ਮਤਲਬ ਗਰਮੀਆਂ ਏ ਹੋੁਣ ਵੈਸੇ ਵੀ ਧੋਤਾ ਹੀ ਜਾਂਦਾ।
ਹਾਂਜੀ- ਹਾਂਜੀ। ਤੁਸੀਂ ਉਹ ਕਰ ਸਕਦੇ ਹੋ ਉਹਦੇ ਚ ਹਾਂਜੀ ਉਹ ਕਰਕੇ ਨਾ, ਤੇ ਤੁਸੀਂ ਇਹ ਦੇਖ ਨਾ ਜੋ ਮੈਂ ਤੁਹਾਨੂੰ ਦੱਸਿਆ ਨਾ ਤੇਲ ਔਰ ਇਹ ਬਣਾ, ਕ ਦੇਖਣਾ ਕਿਤੇ ਕਿੰਨਾ ਜਾਦ ਫਾਇਦਾ ਹੁੰਦਾ ਆ ਹੁਣ।
ਹਾਂ- ਹਾਂ ਜ਼ਰੂਰ ਦੇਖਾਂਗੀ ਬਣਾ ਬਣਾਵਾਂਗੀ ਨਾ, ਹੂੰ।
ਹਾਂਜੀ- ਹਾਂਜੀ।
ਤੇ ਮਤਲਬ ਹੈ ਫਲਾਵਰ- ਫਲਾਵਰ ਜਿਹੜੇ ਲੀਵਸ ਕੇਆ ਉਹ ਬਜ਼ਾਰੋਂ ਮਿਲ ਜਾਂਦੇ ਨੇ।
ਬਜ਼ਾਰੋਂ ਵੀ ਮਿਲ ਜਾਂਦੇ ਨੇ ਤੁਸੀਂ ਇਕ ਜਿਵੇਂ ਅਗਰ ਅਸੀਂ ਹੁੰਣ ਦੇ- ਮਾਲੀ ਲਾਏਆ ਵਾ ਘਰ ਥੋੜਾ ਜਿਹਾ ਗਾਰਡਨ ਬਣਵਾਇਆ। ਤੇ ਅਸੀਂ ਉਹਦੇ ਕੋਲ ਪੌਦੇ ਘਰ ਹੀ ਲਗਵਾ ਲਈ ਦੇ ਨੇ।
ਅੱਛਾ- ਅੱਛਾ।
ਹਾਂਜੀ -ਹਾਂਜੀ ਰੋਜ਼ਮੈਰੀ ਦਾ ਲਵਾ ਲਿਆ, ਬਿਸ ਦਾ ਲਵਾ ਲਿਆ। ਪਲਾਂਟ ਪੂਰੇ ਫਲਾਵਰ ਆਉਂਦੇ ਨੇ, ਉਹ ਬੜੇ ਫਾਇਦੇਮੰਦ ਹੁੰਦੇ ਨੇ।
ਵਧੀਆ ਰਹਿੰਦਾ ਹੈ, ਘਰੇ ਲਗਾਉਣੇ ਚਾਹੀਦੇ ਹੈ, ਮਤਲਬ ਚੀਜ਼ਾਂ ਜ਼ਰੂਰਤ ਦੀਆਂ।
ਹਾਂਜੀ, ਉਹ, ਉਹ ਬੜਾ ਕੰਮ ਦੇ ਹੁੰਦੇ ਹੈ। ਠੀਕ ਤੇ ਆ, ਨਾ ਕਦੀ ਤੁਸੀਂ ਮੈਨੂੰ ਦੱਸਣਾ, ਤੁਸੀਂ ਇਹ ਇਸਤੇਮਾਲ ਕਰਕੇ ਵੇਖਣਾ ਕਦੇ। ਤੁਹਾਨੂੰ ਕੋਈ ਫਾਇਦਾ ਲੱਗੇਗਾ, ਤੇ ਦੱਸਣਾ ਮੈਨੂੰ ਜ਼ਰੂਰ, ਕਿਉਂਕਿ ਦੇਖੋ ਮੈਂ ਤੇ ਆਪਣੇ ਬੱਚਿਆਂ ਦੇ ਵਾਲਾ ਤੇ ਵੀ। ਕਰਦੀ ਹਾਂ, ਆਪੇ ਵੀ ਕਰਦੇ ਹਾਂ, ਅਸੀਂ ਨਾ ਤੇ ਆਪ, ਆਪਾਂ ਸਾਰੇ ਲਗਾਉਂਦੇ ਹਾਂ, ਤੇ ਸਾਨੂੰ ਤੇ ਦੇਖੋ ਲੱਗਦਾ ਏ ਫਾਇਦਾ ਬਾਕੀ ਕਿ ਲਗਾ ਕੇ, ਹੀ ਹੈ, ਕਿ ਕੀ ਹੁੰਦਾ, ਕੀ ਨਹੀਂ ਹੁੰਦਾ।
ਅਤੇ ਹੈ, ਬਾਕੀ।
ਬਣਾ ਕੇ, ਦੇਖਣਾ ਤੁਸੀਂ।
ਹਾਂ ਮਤਲਬ, ਸਾਰਿਆਂ ਦੇ ਵਾਲ ਅਲੱਗ -ਅਲੱਗ ਹੁੰਦੇ ਹੈਨਾ, ਕਈਆਂ ਦੇ ਥਿੱਕ ਹੁੰਦੇ ਆ। ਤੇ ਲੱਗਦਾ ਨਹੀਂ, ਹੈ ਕਈਆਂ ਦੇ,
ਹਾਂਜੀ -ਹਾਂਜੀ, ਇੰਨਾ ਗਰੋਥ ਹੁੰਦੀ ਹੈ, ਉਹਦੀ।
ਚਲੋ, ਮੈਂ ਬਣਾਵਾਂਗੀ, ਹੁਣ ਕੱਲ ਹੀ ਠੀਕ ਹੈ।
ਹਾਂਜੀ ਲਗਾਉਣਾ, ਚੱਕਰ ਕਦੀ ਆਣਾ।
ਹਾਂਜੀ -ਹਾਂਜੀ ਓਕੇ।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
ਮੈ, ਤੇਈ। ਹੂੰ।